ਨੀ ਕੀ ਹਾਲ ਏ।
ਠੀਕ ਠਾਕ ਆਪਣਾ ਸਣਾ ਹੋਰ।
ਹਾਂ ਮੈਂ ਵੀ ਠੀਕ ਆਂ ਹੋਰ ਕੀ ਕਰਦੇ ਪਏ?
ਹਾਏ ਬਸ ਹੁਣ ਮੈਂ ਕੰਮ ਕਰਕੇ ਬੈਠੀ ਸੀ।
ਅੱਛਾ-ਅੱਛਾ ਹੋਰ ਕੀ ਕਰਦੇ ਓ ਸਾਰਾ ਦਿਨ ਫਿਰ।
ਸਾਰਾ ਦਿਨ ਕੀ ਕਰਨਾ ਸਵੇਰੇ ਉੱਠੇ ਨਾਏ, ਧੋਏ ਪਾਠ ਕੀਤਾ। ਤੇ ਗੁਰਦਵਾਰੇ ਚਲੇ ਗੇ, ਸਾਡੇ ਛੇ ਪੌਣੇ ਸੱਤ ਓਥੋਂ ਓਥੋਂ ਆਈ ਦਾ, ਫੇਰ ਆਣ ਕੇ ਥੋੜ੍ਹਾ ਘਰ ਅੰਦਰ ਦਾ ਕਰਕੇ ਫੇਰ ਨਾਸ਼ਤਾ ਬਣਾਓ। ਫੇਰ ਨਾਸ਼ਤਾ ਅੱਠ ਸੱਤ ਵੱਜ ਜਾਂਦੇ ਨੇ। ਫੇਰ ਰਸੋਈ ਦਾ ਕੀਤਾ, ਫੇਰ ਭਾਂਡੇ ਕਰਕੇ ਫੇਰ ਉਸ ਤੋਂ ਬਾਦ ਬਾਥਰੂਮ ਵਗੈਰਾ ਕਰਨਾ, ਫੇਰ ਦਸ ਵਜ ਜਾਂਦੇ ਨੇ।
ਅੱਛਾ-ਅੱਛਾ ਸਫਾਈਆਂ ਕਰਨ 'ਚ ਵੀ ਹਨਾ, ਹਾਂ ਠੀਕ ਏ ਠੀਕ ਏ।
ਓਸ ਤੋਂ ਬਾਦ ਫੇਰ ਆਪਣਾ ਕੋਈ ਦਪੈਰ ਦਾ ਸਬਜ਼ੀ ਸੁਬਜ਼ੀ ਵੇਖੋ।
ਅੱਛਾ।
ਏ ਆਂਦੇ ਨੇ ਨਾ ਫੇਰ ਓ ਸਬਜ਼ੀ ਜਲਦੀ ਬਣਾਣੀ ਹੁੰਦੀ ਏ ਹਾਂ।
ਠੀਕ ਏ ਠੀਕ।
ਫੇਰ ਆਂਦੇ ਨੇ ਯਾਰਾਂ ਵਜੇ।
ਅੱਛਾ। ਠੀਕ ਐ, ਓ ਆਪਣੀ ਕੜੀ ਦੀ ਰੈਸਪੀ ਦੱਸਣਾ ਮੈਂ ਬਣਾਣੀ ਸੀ ਨਾ। ਤਾਂ ਮੈ ਪੁੱਛਣ ਲਗੀ ਸੀ ਹਾਂ ਹੂੰ।
ਪੈਲੇ ਲੱਸੀ ਮੰਗਵਾ ਲੋ, ਜੇ ਦਈਂ 'ਚ ਬਣਾਣੀ ਏ, ਦਈਂ ਰਿੜਕ ਲੋ। ਫੇਰ ਓਦੇ 'ਚ ਵੇਸਨ ਘੋਲ ਲੋੋ।
ਅੱਛਾ।
ਵੇਸਣ ਘੋਲ ਕੇ ਫੇਰ ਲਸਣ, ਪਿਆਜ, ਲਸਣ ਪੀਸ ਲੋ, ਜੇ ਕੱਟ ਕੇ ਪਾਉਣਾ ਓ ਆਪਣੀ ਮਰਜ਼ੀ ਏ। ਤੇ ਪਿਆਜ ਲੰਬੇ-ਲੰਬੇ ਕੱਟ ਲੋੋ, ਫੇਰ ਤੋ ਘੋਲ ਲੋ ਲੱਸੀ ਵਿੱਚ ਵੇਸਣ। ਫੇਰ ਤੇਲ ਪਾ ਦੋ, ਤੇ ਲਾਲ ਮਿਰਚ ਸਬੂਤੀ ਕਾਲੀ ਕਰ ਲੋ। ਫੇਰ ਮੇਥਰੇ, ਜੀਰਾ, ਧਨੀਆ, ਹਿੰਗ ਪਾ ਦੋ ਥੋੜ੍ਹੀ ਜੀ। ਫੇਰ ਓਸ ਤੋਂ ਬਾਦ ਨਮਕ ਹਲਦੀ ਫਿਰ ਉਸ ਤੋਂ ਬਾਅਦ ਲੱਸੀ। ਦੀ ਅਆਲਾ ਵੇਸਨ ਪਾਦੋ।
ਅੱਛਾ-ਅੱਛਾ।
ਦੂਜੇ ਪਾਸੇ ਪਕੌੜੇ ਤਲ ਲੋ। ਪਕੌੜੇ ਵੇਸਣ ਭਜਣਾ ਹੁੰਦਾ, ਵਿੱਚ ਪਿਆਜ ਪਾਓ, ਆਲੂ ਹੋਰ ਜੋ ਤੋਡਾ ਜੀ ਦਿਲ ਕਰਦਾ।
ਅੱਛਾ- ਅੱਛਾ ਠੀਕ ਏ ਠੀਕ ਏ। ਅੱਛਾ।
ਕੜੀ ਨੂੰ ਓਰਾ ਕੜੀ ਨੂੰ ਇੱਕ ਘੰਟਾ- ਡੇਢ ਲੱਗ ਜਾਂਦਾ ਕੜੀ ਬਣਨ ਤੇ।
ਮਤਲਬ ਓਹ ਕਾੜਨੀ ਪੈਂਦੀ ਏ ਬੜੀ ਹੈਨਾ।
ਹਾਂ ਬੜੀ ਕਾੜਨੀ ਪੈਂਦੀ ਜਿੰਨੀ ਕਾੜੋ ਉਨੀ ਸਵਾਦ
ਅੱਛਾ-ਅੱਛਾ ਲੱਸੀ ਤੁਆਡੀ ਤਾ ਪਿੰਡੋਂ ਆਂਦੀ ਹੋਣੀ ਏ। ਠੀਕ ਐ ਠੀਕ ਐ‌ ਚਲੋ ਠੀਕ ਐ, ਹੋਰ ਹੁਣ ਕੀ ਕਰ ਰੇ ਓ?
ਹੁਣ ਬੈਠੀ ਆਂ ਹੋ ਰੁਮਾਲ ਧੋ ਕੇ ਹਟੀਆਂ ਜੇ ਤੇ ਹੁਣ ਮੈਂ ਬੈ ਗਈ ਹਾਂ ਫੇਰ ਹੁਣ ਤੇਰੇ ਡੈਡੀ ਉੱਤੇ ਰੱਖਣਗੇ ਮੇਰੇ ਕੋਲ ਨੀ ਚੁਕੀਦੇ
ਅੱਛਾ-ਅੱਛਾ ਹਾਂ ਰਜਨੀ ਦਾ ਫੋਨ ਆਇਆ।
ਆਹ ਹੁਣੇ ਈ ਆਇਆ ਸੀ ਰਜਨੀ ਦਾ ਫੋਨ। ਓਹਦੀ ਬਾਂ ਦਰਦ ਹੋ ਰੀ ਹੈ, ਹਾਂ ਪ੍ਰੀਤ ਵੀ ਆਈ ਸੀ।
ਅੱਛਾ।
ਕੈਹੰਦੀ ਪੱਟੀ ਕਰਵਾਣ ਚੱਲੀ ਆ ਹੁਣ, ਭਾਈ ਵੀਵਾਰ ਨੂਂ ਵੀਰਵਾਰ ਪਾ ਬੰਦ ਹੁੰਦੀ ਨਾ ਗਰਮ ਪੱਟੀ ਕਰਾਂਉ ਹੁਣ ਚੱਲੀ ਸੀ। ਤੇ ਕੈਹੰਦੀ ਕਿ ਤੇਰਾ ਮਾਸ ਈ ਨਾ ਫੱਟ ਗਿਆ ਹੋਆ ਬੜੀ ਦਰਦ ਹੋ ਰੀ ਸੀ। ਸੈਜ ਨੇ ਵੀ ਨ ਨਂਈ ਕੈਹੰਦੀ ਸੈਹਜ ਨਵੀਨੀ ਚੋਕਰੀ ਦੋ ਦਿਨ ਹੋ ਗੈ ਓਹਦੇ ਪਤਾ ਨੀ ਹੁਣ ਓਥੇ ਜਾਏਗੀ, ਭਾਈ ਦੱਸ ਦੇਗਾ ਨਾ, ਕੀ ਹੋਇਆ।
ਹਾਂ, ਦੱਸ ਦੇਗਾ।
ਆਹੋ ਫੇਰ ਓਹਨੂੰ ਕਐ ਅਸੀਂ ਮੱਮੀ ਚਲਣੈ ਕੇ ਜਾਂ ਫੇਰ, ਮੈਂ ਕੇਆ ਹੁਣ ਰਾ ਤੇ ਪੁਛਾ ਤੇ ਸ ਕੀ ਹਾਲ ਐ।
ਹਾਂ ਠੀਕ ਐ ਹੋਰ ਸਾਗਰ ਦਾ ਵਿਆਹ ਹੋ ਗੇਆ।
ਹਾਂ, ਸਾਗਰ ਦਾ ਵਿਆਹ ਹੋ ਗਿਆ, ਮੀਹਨਾ ਹੋਣੇ ਆਲੈ।
ਅੱਛਾ, ਠੀਕ ਐ ਠੀਕ ਐ, ਕਿਵੇਂ ਦਾ ਹੋਇਆ?
ਵਦੀਆ, ਮਨੀਸ਼ ਓਹ ਕਹਿ ਰੇਆ ਸੀਤੇ ਰੋਟੀ ਕਰ ਲੋ ਮੈਂ ਕੇਆ ਭੇਜਾਂ ਤੋਆਡੀ ਗਏ ਨੀ ਕਿੰਦੇ, ਗਰਮੀ ਬੜੀ ਹੁੰਦੀ ਨਾ ਦੁਧ ਖਰਾਬ ਹੋ ਜਾਂਦੈ, ਮੈਂ ਜਾਂਦਾ ਈ ਨੀ ਪੇਆ।
ਅੱਛਾ।
ਫ਼ੋਨ ਕਰਾਂਗੀ ਯੋਗਤਾ ਨੂੰ, ਬਈ ਰੋਟੀ ਕਦੋਂ ਆਣੀ।
ਹਾਂ, ਠੀਕ ਐ।
ਹਾਂ।
ਹਰ ਰੋਜ਼ ਜਾਂਦੇ ਰੈਹੰਦੇ ਨ।
ਹੋਰ ਹੁਣ ਬੜਾ ਘੱਟ ਜਾਈਦੈ, ਕੋਈ ਦੁੱਖ- ਸੁੱਖ ਹੋਵੇ ਜਾਈਦੈ ਓੰਝ ਕਿੱਥੇ ਜਾਣ ਹੋਂਦੈ। ਫੇਰ ਬੁੜੀਏ ਚੁੰਗੀ ਖੜਾ ਹੋਣਾ ਪੈਂਂਦਾ ਨਾ, ਉੱਥੇ ਕੌਣ ਅੱਗੋ ਲੈ ਕੇ ਜਾਏ। ਬਸ ਮੈਨੂੰ ਔਖਾ ਲੱਗਦੈ ਜਾਣਾ।
ਠੀਕ ਹੈ ਠੀਕ ਔਰ ਮਨੀ ਦਾ ਫੋਨ ਆਂਦਾ ਰੈਂਦਾ
ਮਨੀ ਦਾ ਫੋਨ ਆਂਦਾ ਰੈੰਦੈ।
ਠੀਕ ਐ ਠੀਕ ਐ ਚਲੋ, ਲੱਕੀ ਆਈ ਸੀ।
ਹਾਂ, ਲੱਕੀ ਵੀ ਆਈ ਸੀ‌ ਦੁਪੈਹਰੀ ਓਹ ਨਾ ਗਰਮੀ ਬੜੀ ਸੀ। ਕੈਹੰਦੇ ਏ ਸੀ ਥੱਲੇ ਸੋਣ ਆਏ ਆਂ ਅਸੀਂ।
ਅੱਛਾ, ਤੇ ਹੋਰ ਜੀਆ ਜੀ ਅੱਛਾ।
ਹਾਂ, ਚੱਲੀਆਂ ਗੀਆਂ, ਓ ਵੀ ਆਈ ਦਵਾਈ ਲੈਣ। ਗੇ ਸੀ ਕੈਹੰਦੀ ਬੈਠੀਆਂ ਫਰਕ ਏ।
ਅੱਛਾ, ਹੋਰ ਜਿਆ ਜੀ ਦਾ ਕੀ ਹਾਲ ਏ ਹੁਣ।
ਹਾਂ ਠੀਕ ਏ ਕੁਛ ਫਰਕ ਐ ਅੱਗੇ ਨਾਲੋ।
ਪੈਹਲੇ ਕਿੱਥੇ ਦਵਾਈ ਚੱਲੀ ਸੀ।
ਪੈਹਲੇ ਇੰਦਰਾ ਕੋਲ ਚਲੇ ਗਏ। ਫੇਰ ਆਪਣਾ ਮਨ ਕੀਤਾ ਐਦੇ ਕੋਲ ਚਲੇ ਗਏ। ਆਰ ਕੇ ਗੁਪਤਾ। ਬਸ ਹੁਣ ਕਹਿੰਦੇ ਵੀ ਸੀ, ਵੀਕਨੇਸ ਬੜੀ ਆ ਗਈ ਏ। ਸਗੋਂ ਭੈਣ ਨੇ ਕਿਆ ਸੀ ਥੋੜੀ ਜਿਹੀ ਜਿ ਡਰੀਪ ਲਵਾ ਲੈ। ਪਤਾ ਨੀ ਹੁਣ ਕੀ ਕਰਦਾ, ਭੈਣ ਨੇ ਤੇ ਕਿਹਾ ਮਰਜੀ ਓਹਦੀ।
ਅੱਛਾ।
ਮੰਨਨੀ ਤੇ ਉਹਨਾਂ ਨੇ ਹੈ ਨੀ ਕਿਸੇ ਦੀ, ਆਪਣੀ ਕਰਨੀ ਏ।
ਅੱਛਾ- ਅੱਛਾ ਠੀਕ ਏ- ਠੀਕ ਏ। ਚਲੋ ਅੱਛਾ। ਚਲੋ ਠੀਕ ਏ ਫੇਰ, ਹੈਂ ਕਰਦਿਆਂ ਫਿਰ ਗੱਲ, ਠੀਕ ਹੈ ਠੀਕ ਓਕੇ।
ਬਾਹਰ ਕੌਣ ਹੈ?